ਕੀ ਹਾਲ ਚਾਲ ਏ।
ਵਧੀਆ-ਵਧੀਆ, ਤੁਸੀਂ ਸੁਣਾਓ।
ਸਾਡਾ ਵੀ ਠੀਕ, ਹੋਰ ਕੀ ਕਰਦੇ ਪਏ ਓ?
ਬਸ ਸਬਜ਼ੀ ਕੱਟ ਰਹੇ ਸੀ‌।
ਕੀ ਬਣਾਣ ਲੱਗੇ ਹੋ ਅੱਜ?
ਆਪਾਂ ਤੋਰੀਆਂ।
ਹੈਂ।
ਤੋਰੀਆਂ ਬਣਾ
ਕਾਲੀ ਤੋਰੀ ਅੱਛਾ ਜੀ ਅੱਛਾ, ਐਵੇ ਵੈਸੇ ਅੱਛੀ ਹੁੰਦੀ ਐ।
ਹੂੰ, ਬਟ ਬਟ ਕਿਸੇ ਨੇ ਖਾਣੀ ਨੀ ਏ ਇਹ। ਇਹ ਰਾਤ ਨੂੰ ਨਈ ਖਾਂਦੇ।
ਜੀ।
ਇਹ ਮਤਲਬ ਰਾਤ ਨੂੰ ਕਿਸੇ ਨੇ ਨੀ ਖਾਣੀ ਐਂ, ਸਵੇਰ ਦੀ ਕੱਟ ਰਹੇ ਆ, ਰਾਤੀ ਆਏ ਸਾਡੇ ਕਰੇਲੇ ਕਿਤੋਂ ਔਰ ਨਿਊਟਰੀ ਵਾਲੇ ਚਾਵਲ ਆ ਰਹੇ ਨੇ।
ਅੱਛਾ ਜੀ, ਭੰਡਾਰਾ ਵੀ ਸੀ ਤੇ ਇਹ ਵੀ ਲੱਗੇ ਨੇ ਕਿਤੇ?
ਹਾਂਜੀ-ਹਾਂਜੀ, ਉਹ ਦੇਖੋ ਗੁੜੀਆਂ ਮੇਰੀ ਊੱਠੀ ਐ। ਤੀ ਹੋਈ ਸੀ। ਉੱਠੀ ਏ ਤੇ ਤੋਰੀਆਂ ਫੜ ਕੇ ਤੇ ਸਿੱਧੇ ਖਾਣ ਲੱਗ ਗਈ।
ਚਲੋ ਵਧੀਆ ਜੀ ਤੋਰੀਆਂ ਖਾ-ਖਾ ਕੇ ਜੇ ਸਹੀ ਹੋਣੇ ਨੇ, ਅੱਸੀ ਲੋਕ ਤੇ ਮੂੰਹ ਨਹੀਂ ਲਾਦੇ।
ਇਹਦੇ ਪਾਪਾ ਤੇ ਮੈਂ ਖਾ ਲੈਂਦੀ ਆ, ਬੇਟਾ ਨੀ ਖਾਂਦਾ।
ਅੱਛਾ ਜੀ, ਬਸ ਜੀ ਬੱਚਿਆਂ ਦੀ ਆਪਣੀਆਂ-ਆਪਣੀਆਂ ਵੱਖੀਆਂ-ਵੱਖਰੀਆਂ ਫਰਮਾਇਸ਼ਾਂ ਨੇ ਇਹਨਾਂ ਦੀ ਫਰਮਾਇਸ਼ਾਂ ਪੂਰੀਆਂ ਕਰੀਏ ਕਿ ਹੁਣ ਦੱਸੋ
ਹਾਂ ਸਹੀ ਗੱਲ ਏ। ਇਹਨੂੰ ਵੈਸੇ ਵੜੀ ਪਾ ਕੇ ਬਣਾਓ ਨਾ ਮਸਾਲੇ ਵਾਲੀ ਬਹੁਤ ਟੇਸਟੀ ਬਣਦੀ ਲੇਕਿਨ ਚਨੇ ਦੀ ਦਾਲ ਪਾਓ। ਤਾਂ ਵੀ ਬਹੁਤ ਟੇਸਟੀ ਬਣੇਗੀ।
ਨਈ ਇਹਨੂੰ ਤੁਸੀਂ ਕੜਾਹੀ ਵਿੱਚ ਬਣਾ ਲਓ, ਸਭ ਤੋਂ ਵਧੀਆ ਬਣੇਗੀ ਇੰਨੇ ਪੰਗੇ ਕਿੱਥੋਂ ਪਾਉਣੇ ਨੇ।
ਨਈ, ਤੁਸੀਂ ਜਿੱਦਾਂ ਕਹਿ ਰਹੇ ਹੋ ਨਾ, ਸਾਡੇ ਕੋਈ ਖਾਂਦਾ ਨਹੀਂ ਇਹਨੂੰ ਚਨੇ ਦੀ ਦਾਲ ਪਾ ਕੇ ਬਣਾਈਓ
ਨੀ ਸਾਡੇ ਮੂੰਹ ਹੀ ਨਹੀਂ ਲਾਦੇ, ਤੋਰੀਆਂ ਹੋ ਗਈਆਂ ਜਾਂ ਆਪਣਾ ਕੀ ਕਹਿੰਦੇ ਨੇ ਘੀਆ ਹੋ ਗਿਆ। ਇਹ ਚੀਜ਼ਾਂ ਖਾ ਕੇ ਹੀ ਨੀ ਖੁਸ਼ ਹੈਗੇ ਬਿਲਕੁੱਲ ਵੀ।
ਅੱਛਾ।
ਬਿਲਕੁਲ ਵੀ ਨੀ ਖਾ ਖੁਸ਼ ਹੈਗੇ ਬਸ ਇਹਨਾਂ ਨੂੰ ਪਨੀਰ ਦੇਈ ਜੋਓ। ਤੇ ਬਾਹਰ ਦਾ ਫਾਸਟ ਫੂਡ ਵਗੈਰਾ ਜਿੰਨਾ ਮਰਜ਼ੀ ਖਵਾਈ ਜਾਓ।
ਹਮ ਹਮਮ।
ਚੇਰਾਂ ਨੂੰ ਬਸ
ਕੋਈ ਬਾਤ ਨੀ ਬੇਟਾ ਤੋਰੀਏ ਕੋਈ ਬੰਬ ਥੋੜ੍ਹੀ ਹੋਰ ਸੁਣਾਓ। ਬਾਹਰੋਂ ਉੱਡਦਾ ਹੀ ਆਇਆ। ਮੰਮਾ ਉਨੇ ਤੋਰੀ ਫੜ ਲਈ ਏ।
ਤੋਪ ਤੋਰੀ ਸੀ ਕਿ ਤੋਪ ਸੀ।
ਨਾਹ ਉਹੀ ਤਾਂ ਕਹਿ ਰਹੀ ਬੰਬ ਥੋੜੀ ਫੜ ਲਿਆ, ਉਹਨੇ ਤੋਰੀ ਫੜੀ ਏ।
ਹਾਂ ਸਹੀ ਗੱਲ, ਹੋਰ ਸੁਣਾਓ ਬਸ ਚਾਹ ਦਾ ਟੈਮ ਹੋ ਗਿਆ, ਅੱਖਾਂ ਹੁੰਦੀਆਂ ਪਈਆਂ ਬੰਦ ਤੇ ਸਰਦਾਰ ਦੀ ਸ ਤੇ ਹੋਏ ਨੇ ਹੁਣ ਉੱਠਣਗੇ ਤੇ ਚਾਹ ਪਿਆਗੇ।
ਅੱਛਾ, ਸਰਦਾਰ
ਸਰਦਾਰ ਜੀ ਨੀ ਸਰਦਾਰ ਜੀ ਆ ਗਏ ਨੇ ਬਸ ਆਪਣਾ ਹੁਣ ਸੋ ਗਏ ਨੇ, ਰਾਤੀ ਹੁਣ ਇਹਨਾਂ ਨੇ ਪਾਸੇ ਮਾਰਨੇ ਨੇ, ਤੇ ਨਾਲ ਮੇਰੇ ਵੀ ਮਰਵਾਣੇ ਨੇ।
ਅੱਜ ਰਾਤੀ ਇਹਨਾਂ ਨੇ ਕਹਿਣਾ ਮੈਨੂੰ ਨੀਂਦਰ ਨੀ ਆ ਰਹੀ ਜੀ ਮੈਨੂੰ ਬੇਚੈਨੀ ਹੋ ਰਹੀ ਹੈ। ਤੇ ਬੇਚੈਨੀ ਜਨਾਨੀ ਦੀ ਨਿਕਲ ਜਾਂਦੀ ਨਾਲ ਦੀ,
ਔਹੀ ਨਾ
ਹੋਰ ਸੁਣਾਓ? ਹੂੰ,
ਬਸ ਠੀਕ-ਠਾਕ, ਤੁਸੀਂ ਸੁਣਾਓ?
ਬਸ ਵਧੀਆ-ਵਧੀਆ,
ਵਧੀਆ ਹੀ ਚਾਹੀਦਾ ਜੀ।
ਹੂੰ, ਤੁਹਾਡੀ ਜੁਆਇੰਟ ਫੈਮਲੀ ਹੈ? ਜੁਆਇੰਟ ਫੈਮਲੀ ਆ ਠੀਕ, ਠੀਕ ਐ, ਚਲੋ ਵਧੀਆ ਦਿਲ ਲੱਗਾ ਰਹਿੰਦਾ।
ਬਸ ਕੀਵੀ ਟਾਈਮ ਪਾਸ ਹੋ ਜਾਂਦਾ ਚੰਗਾ, ਇਕਲਿਆ ਨੂੰ ਬੰਦਾ ਕੀ ਕਰੇ।
ਹਾਂ ਹਨਾ,
ਹਾਂਜੀ,
ਉਹੀ ਨਾ ਟਾਈਮ ਪਾਸ ਹੋ ਜਾਂਦਾ ਫੈਮਲੀ ਨਾਲ ਨਾ,
ਹਾਂ ਇਹ ਤੇ ਹੈ ਹੀ ਆ। ਫਿਰ ਵੀ ਬੰਦਾ ਮੈਨੂੰ ਆਦਤ ਥੋੜੀ ਕੱਲੀ ਵਗੈਰਾ ਰਹਿੰਦੀ, ਨਾ ਮੈਂ ਘੱਟ ਹੀ ਥੋੜਾ ਵਗੇਰਾ
ਅੱਛਾ-ਅੱਛਾ, ਚਲੋ ਵਧੀਆ। ਬਸ ਚੱਲੇ ਸੀ, ਹੁਣੇ ਸ਼ਿਮਲੇ ਦਾ ਪਲੈਨ ਬਣਾ ਰਹੇ ਸੀ।
ਅੱਛਾ, ਉੱਥੇ ਤੇ ਬੜੀ ਗਰਮੀ ਪੈ ਰਹੀ ਹੈ ਇਸ ਟਾਈਮ।
ਹਾਂਜੀ-ਹਾਂਜੀ।
ਤੇ ਚਲੋ ਜੀ, ਗਰਮੀ ਦੇ ਮਜ਼ੇ ਲੈਣ ਚੱਲੇ ਆਂ। ਸਹੀ ਵਧੀਆ, ਠੰਡੇ ਇਲਾਕੇ ਚ ਜਾਨੇ ਆਂ ਕਿਤੇ
ਹਾਂਜੀ-ਹਾਂਜੀ, ਬੇਟਾ ਮੇਰਾ ਪੁੱਛ ਰਿਹਾ ਏ, ਮੰਮਾ ਸੱਚੀ ਚੱਲੇ ਆਂ, ਮੈਂ ਕਿਹਾ ਹਾਂ ਬਸ ਤੋਰੀਆਂ ਛਿੱਲ ਕੇ ਜਾ ਰਹੇ ਆਂ।
ਅੱਛਾ ਜੀ।
ਮਕਲੋੜਗੰਜ ਵਗੈਰਾ ਹੋ ਆਓ, ਓਧਰ ਵੈਦਰ ਠੀਕ ਹੋਣਾ, ਇਸ ਟਾਈਮ ਡਲਹੌਜੀ ਵਗੈਰਾ।
ਹਾਂ ਡਲਹੋਜੀ ਤਾਂ ਆਪਾਂ ਹੁਣੇ ਗਏ ਸੀ, ਨਾ ਪਰਸੋਂ ਹੀ ਆਏ ਡਲਹੋਜੀ ਤੋਂ
ਮਕਲੋੜਗੰਜ ਵਗੈਰਾ ਹੋ ਆਉ,
ਹਾਂ ਉਹ ਤੇੇ ਰਾਤੀ,
ਅੱਛਾ ਜੀ। ਹੋਰ ਸੂਨਾ,
ਹੋਰ ਸੁਣਾਓ?
ਬਹੁਤ ਵਧੀਆ, ਤੁਸੀਂ ਸੁਣਾਉ ਜਾਣਾ ਕਿੱਥੇ ਐ? ਗਰਮੀਂ ਬਹੁਤ ਤੇ,
ਗਰਮੀਂ ਨੇ ਤੇ ਅੱਤ ਕੀਤੀ ਪਈ ਹੈ।
ਮਕਲੋੜਗੰਜ ਤਾਂ ਸਾਡੇ ਘਰ ਦੇ ਲਾਗੇ ਹੀ,
ਇਸ ਟਾਈਮ ਕਿਸੇ ਨੇ ਘੁੰਮਣ ਵੀ ਜਾਣਾ ਤੇ ਆਪਣਾ ਤੁਹਾਨੂੰ ਬਾਹਰ ਰੈਸਟੋਰੈਂਟ ਵਗੈਰਾ ਤੇ ਮਿਲਣੇ ਨਹੀ ਨਾ।
ਅ ਹਾਂ, ਨਹੀਂ ਸਾਡੇ ਨਜ਼ਦੀਕ ਪੈ ਜਾਂਦਾ ਨਾ ਮਕਲੋੜਗੰਜ।
ਅੱਛਾ ਜੀ, ਚਲੋ ਤੁਸੀਂ ਆਪਣਾ, ਥੋੜ੍ਹਾ ਜਾ ਤੁਸੀਂ ਥੱਕੇ ਆਏ ਤੇ ਘਰ ਆ ਗਏ। ਫਿਰ ਵੀ ਚਲੋ ਤੁਹਾਨੂੰ
ਹਲੇ ਤਾਂ
ਚਲੋ ਫੇਰ ਜੇ ਅੱਧਾ ਘੰਟਾ ਵੀ ਚਲੋ, ਵੈਸੇ ਤਾਂ ਆਪਣਾ ਸਟੇਅ ਕਰਨਾ ਅੱਛਾ
ਹਾਂ, ਤਾਂ ਹੀ ਰਾਤੀਂ ਗਏ
ਅੱਛਾ। ਹਮ।
ਹਮ। ਰੱਖ ਦੋ ਇਧਰ। ਹੋਰ ਸੁਣਾਓ।
ਬੱਸ ਵਧੀਆ ਹੁਣ ਉਠਣਗੇ ਤੇ ਚਾਹ ਪਾਣੀ -ਪੀਵਾਂਗੇ। ਫੇਰ ਵੇਖੋ ਕਿਧਰੇ ਬਜ਼ਾਰ-ਬਜੂਰ ਜਾਣ ਦੀ ਸਲਾਹ ਬਣੀ ਤੇ ਕੋਈ ਸ਼ੋਪਿੰਗ-ਸੂਪਿੰਗ ਕਰ ਆਵਾਂਗੇ।
ਹਾਂ, ਸ਼ਾਮ ਨੂੰ ਹੀ ਦਿਲ ਕਰਦਾ ਗਰਮੀਆਂ 'ਚ
ਸ਼ਾਮ ਨੂੰ ਹੀ ਏ ਜੀ ਸਾਡੇ ਇੱਥੇ, ਸ਼ਾਮ ਨੂੰ ਬਾਜ਼ਾਰ ਚਲ ਗਏ, ਕੁਛ ਖਾ-ਪੀ ਆਏ ਬੱਸ।
ਹਾਂ। ਏ ਵੀ ਹਾਂ। ਕਿੱਧਰਲੀ ਸਾਈਡ ਤੇ ਰਹਿੰਦੇ ਤੁਸੀਂ?
ਅਸੀਂ ਆਪਣਾ ਪਠਾਨਕੋਟ ਵਾਲੀ ਸਾਈਡ ਤੋਂ।
ਠੀਕ ਹੈ ਠੀਕ ਐ। ਠੀਕ ਐ, ਉੱਧਰ ਵੀ ਮੌਸਮ ਠੰਡਾ ਹੀ ਰਹਿੰਦਾ ਨਾ।
ਹਾਂ, ਸਾਡੇ ਇੱਧਰ ਤੇ ਠੰਡਾ ਰਹਿੰਦਾ।
ਹਾਂ ਕਿਉਂਕਿ ਡੈਮ ਵਗੈਰਾ ਲਾਗੇ ਲੱਗ ਜਾਂਦਾ ਨਾ।
ਮੌਸਮ ਠੰਡਾ ਏ, ਬੰਦੇ ਗਰਮ ਰਹਿੰਦੇ ਨੇ ਇੱਧਰ।
ਅੱਛਾ। ਬੰਦਿਆਂ ਦਾ ਸਾਰਿਆਂ ਦਾ ਇਹੀ ਹਾਲ ਰਹਿੰਦਾ।
ਬਸ ਠੀਕ। ਇਹ ਦੁੱਖਾਂ ਭਰੀਆਂ ਕਹਾਣੀਆਂ ਨੇ ਇਹਨਾਂ ਦਾ ਕੀ ਕਰਨਾ। ਬਾਹਰ ਠੀਕ ਰਹਿੰਦੇ ਨੇ, ਜੇ ਘਰ ਆ ਜਾਣ ਤੇ ਬਸ ਫਿਰ ਦੁਆਲੇ ਹੋ ਜਾਂਦੇ ਨੇ ਸਾਡੇ।
ਹਮ। ਚਲੋ ਉਹਨਾਂ ਨੇੇ ਵੀ ਕੀਦੇ ਨਾਲ ਹੋਨਾ। ਪਿਆਰ ਵੀ ਸਾਡੇ ਨਾਲ ਤੇ
ਹਾਂ ਨਹੀਂ ਇਹ ਵੀ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ।
ਹਮ ਆਪਾਂ ਉਹਨਾਂ ਦਾ ਗੁੱਸਾ ਕੱਢਣਾ ਉਹਨਾਂ ਨੇ ਸਾਡੇ ਤੇ ਕੱਢਣਾ।
ਬਿਲਕੁਲ ਬਿਲਕੁਲ।
ਸਾਡਾ ਕੁਝ ਜਿਆਦਾ ਹੀ ਹੋ ਜਾਂਦਾ।
ਬਸ ਜੇ ਸਾਡੇ ਅੰਦਰ ਸੈਂਸਰ ਹੀ ਐਸਾ ਪਾਇਆ ਤਾਂ ਰੱਬ ਨੇ।
ਚ ਬਸ ਬਸ। ਠੰਡਾ ਵੀ ਫਿਰ ਝਟ ਹੀ ਹੋ ਜਾਣਾ।
ਬਸ ਜੀ ਸਾਰਾ ਦਿਨ ਬੀਤਣ ਤੇ ਹੀ ਨਹੀਂ ਆਉਂਦਾ ਪਿਆ ਸੀ, ਮੈਂ ਕਿਹਾ ਚੱਲ ਫਰੀ ਹਾਂ ਫੋਨ ਕਰਾਂ ਪੁੱਛਾਂ, ਕਿਤੇ ਘੁੰਮਣ ਵਗੈਰਾ ਜਾਣਾ ਹੈ ਕੀ ਤੁਸੀਂ।
ਹਮ ਹਮ। ਬੱਸ ਮੈਂ ਵੀ ਮੈਂ ਕਿਹਾ, ਚੱਲ ਥੋੜੀ ਦੇਰ ਤੱਕ ਨ ਨਿਕਲਦੇ ਆਂ, ਗੁੜੀਆ ਨੂੰ ਘੁੰਮਾ ਕੇ ਲਿਆਨੇ ਆਂ।
ਅੱਛਾ, ਇਹ ਵੀ ਸਹੀ ਹੈ। ਕਰ੍ਰੀਮ ਇਸ ਟਾਈਮ ਤੇ ਆਈਸਕਰੀਮ ਵਗੈਰਾ ਹੀ ਖਾਣੀ ਹੈ, ਰਾਤ ਵੇ ਤੇ ਹੋਰ ਕੀ ਫਾਸਟ ਫੂਡ ਤੇ ਚਲੋ ਕੀ ਖਾਣਾ ਕਿਸੇ ਨੇ।
ਫਾਸਟ ਫੂਡ ਅਜੇ ਛੋਟੀ ਏ ਨਾ, ਨਾਲ ਇਹ ਖਾਂਦੀ ਨੀ, ਓਦਾਂ ਥੋੜਾ-ਥੋੜਾ ਸਟਾਰਟ ਕਰਵਾਇਆ ਹੈ। ਖਾ ਲੈਂਦੀ ਹੈ ਵੈਸੇ।
ਚਲੋ, ਫਾਸਟ ਫੂਡ ਤੇ ਨਾ ਹੀ ਖਾਏ ਵੈਸੇ, ਚਲੋ ਥੋੜਾ-ਬਹੁਤਾ ਖਾਂਦੀ ਰਵੇ।
ਹੂੰ।।
ਹੋਰ ਸੁਣਾਓ?
ਬਸ ਵਧੀਆ ਜੀ ਤੁਸੀਂ ਸੁਣਾਓ?
ਤੀਆਂ ਜਾ ਰਹੀਆਂ ਤੁਹਾਡੇ ਸ਼ਹਿਰ ਤੱਕ ਸਾਡੀਆਂ।
ਅੱਛਾ ਤੁਸੀਂ ਕਦੋਂ ਪਹੁੰਚ ਰਹੇ ਹੋ ਫਿਰ?
ਬਸ ਜੀ ਵਾਸੀਆਂ ਲਲੋ ਤੁ ਸਾਡੀ ਬਸ ਜੀ ਬਸ। ਕੋਈ ਨਿਕਲ ਜੀਦਾ ਬਸ ਤੁਹਾਡੇ ਸ਼ਹਿਰ ਤੇ।
ਹੂੰ।
ਕੀ ਕਰਨਾ।
ਲੱਗਦਾ ਨੀ ਨਾ ਤਾਡਾ ਐਧਰ ਚੱਕਰ ਕਿਤੇ ਮਕਰੋੜਗੰਜ ਵਾਲੀ ਸਾਈਡ ਤੇ ਆਉਣਾ ਕਦੀ।
ਮਕਲੋੜਗੰਜ ਨਹੀਂ ਸਾਡਾ ਚੱਕਰ ਘੱਟ ਹੀ ਲੱਗਦਾ ਕਹਿ ਰਹੀ ਹ ਇਹਨਾਂ ਨੂੰ ਮੈਂ ਤੇ ਜਦੋਂ ਕਦੇ ਅਸੀਂ ਇੱਧਰ ਗਏ ਨਾ ਹੁਣ ਪਠਾਨਕੋਟ ਤੇ ਫੇਰ ਹੋ ਕੇ ਆਵਾਂਗੇ ਮਕਲੋੜਗੰਜ ਨਾ।
ਠੀਕ ਹੈ।
ਬਸ ਇਹ ਨਾ ਬ ਜ਼ਿਆਦਾ ਦੇਰ ਡਰਾਈਵ ਨੀ ਕਰ ਸਕਦੇ ਆ ਬੜੀ ਦਿੱਕਤ ਹੁੰਦੀ ਪਹਿਲੇ ਸਾਨੂੰ ਇੱਧਰੋਂ ਜਾਣਾ ਹੀ, ਸਾਨੂੰ ਪੈ ਜਾਂਦਾ ਦਸ ਘੰਟੇ ਦਾ ਰਸਤਾ ਇੱਧਰੋਂ ਪੈ ਜਾਂਦਾ।
ਅੱਛਾ ਤੁਸੀਂ ਟੇਰਨ ਵਗੈਰਾ ਚ ਆ ਜਾਓ।
ਨਈ ਟ੍ਰੇਨ ਵਿੱਚ ਇਸ ਟਾਈਮ ਨਾ ਬਹੁਤ ਟੂਰਿਸਟ ਐ ਜਗ੍ਹਾ ਹੀ ਨਹੀਂ ਹੈ ਬਿਲਕੁਲ ਵੀ ਰਿਜ਼ਰਵੇਸ਼ਨ ਨ ਹੋ ਰਹੀ ਦੋ-ਦੋ ਮਹੀਨੇ ਪਹਿਲੇ ਕਰਵਾਉਣੀ ਪੈਂਦੀ ਹੈ ਬਹੁਤ ਦਿੱਕਤ ਹੈ ਰਸਤੇ ਵਿੱਚ ਨਾ। ਫਿਰ ਉਹਦੇ ਕਰਕੇ ਹਾਨੂੰ ਦਿੱਕਤ ਹੁੰਦੀ ਹੈ। ਹੁਣ ਵੀ ਹੋ ਗਏ ਦਸ ਪੰਦਰਾਂ ਦਿਨ ਅਸੀਂ ਦੋਨੋ ਅਸੀਂ ਕਿਹਾ ਸੀ ਚਲੋ ਜਾਂਨੇ ਹਾਂ। ਤੇ ਆਪਣਾ ਟ੍ਰੇਨ ਦੇ ਵਿੱਚ ਇੰਨਾ ਰਸ਼ ਸੀਗਾ ਕਿ ਜਗ੍ਹਾ ਹੀ ਨਾ ਮਿਲੀ ਬਹਿਣ ਨੂੰ ਫੇਿਰ ਮੈਨੂੰ ਤੇ ਦਵਾ ਦਿੱਤੀ ਇਹਨਾਂ ਨੇ ਕਿਸੇ ਕੋਲੋਂ ਇੱਕ ਘੰਟਾ ਖਲੋਣਾ ਪਿਆ ਤੇ ਫੇਿਰ ਮੈਂ ਹਾਰ ਕੇ ਮੈਂ ਫੇਿਰ ਉਹਨਾਂ ਨੂੰ ਵੀ ਥੋੜਾ ਅੱਗੇ ਕੀਤਾ ਮੈਂ ਕਿਹਾ ਤੁਸੀਂ ਵੀ ਅੱਗੇ ਗੇ ਹੋਵੋ ਏ ਵੀ ਬੈਠਣ ਫੇਰ ਇਹਨਾਂ ਨੂੰ ਬਿਠਾਇਆ ਤੇ ਫੇਰ ਅਸੀਂ ਮੈਂ ਕਿਹਾ ਚਲੋ ਹੁਣ ਠੀਕ ਹੈ ਹੁਣ ਕੁਛ ਨੀ ਹੁੰਦਾ। ਜਨਾਨੀ ਬੈਠੀ ਹੋਏ ਬੰਦਾ ਖੜਾ ਹੋਵੇ ਤੇ ਇਹ ਵੀ ਵੇਖ-ਵੇਖ ਭਰਮ ਲੱਗੀ ਜਾਂਦਾ ਦਿਲ ਨੂੰ।
ਹਾਂ ਉਹ ਤਾਂ ਹੈ ਹੀ ਆ।
ਹੋ।
ਹੋਰ ਕੀ ਬਣਾ ਰਹੇ ਅੱਜ ਫਿਰ?
ਕੁਛ ਨਹੀਂ ਆਪਾਂ ਦੁਪਹਿਰ ਨੂੰ ਓਹ ਆਪਣਾ ਸੋਚਦੇ ਪਏ ਸੀ ਚਾਪਾ ਬਣਾਉਦੇ ਹਾਂ ਹੁਣ ਏਸਲੇ
ਅੱਛਾ-ਅੱਛਾ
ਬਸ ਚਾਂਪ ਖਾ ਲੈਣਗੇ ਹੁਣ ਖੁਸ਼ ਹੋ ਕੇ।
ਬਸ ਮਿਲਦਾ
ਹਾਂ, ਹੋਰ ਕੀ ਖਾਣਾ ਹੋਰ ਸਮਝ ਵੀ ਨੀ ਪਿਆ ਕੁਛ।
ਹੂੰ, ਜਾੳ ਕਿਤੇ ਗੁਰਦੁਆਰੇ ਘੁੰਮ ਆਓ।
ਗੁਰਦੁਆਰੇ ਗੁਰਦੁਆਰੇ ਸਾਡੇ ਲੰਗਰ ਹੁੰਦਾ ਆਪਣਾ ਇਤਵਾਰ ਨੂੰ।
ਅੱਛਾ-ਅੱਛਾ
ਹਾਂਜੀ ਸਾਡੇ ਇੱਧਰ ਨਾ ਇਤਵਾਰ ਨੂੰ ਗੁਰਦੁਆਰੇ ਲੰਗਰ ਹੁੰਦਾ ਓਦਾਂ ਨੀ ਮਿਲਦਾ ਜੀ।
ਅੱਛਾ।
ਹਾਂਜੀ। ਫਿਰ ਸੰਡੇ ਹੀ ਹੁੰਦਾ ਹੈ, ਸੰਡੇ ਨੂੰ ਸ਼ਾਮ ਨੂੰ ਜਾਈਦਾ ਗੁਰਦੁਆਰੇ ਮੱਥਾ ਟੇਕ ਆਈਦਾ ਨਾਲੇ ਘੁੰਮ ਵਗੈਰਾ ਆਈਦਾ।
ਠੀਕ ਐ, ਠੀਕ ਹੈ।
ਹੂੰ।
ਹਾਂ ਹੋਰ ਸੁਣਾਓ?
ਬਸ ਜੀ ਵਧੀਆ ਹੋਰ ਕੀ ਸੁਣਾਈਏ ਤੁਹਾਨੂੰ ਨਹੀਂ ਜੀ ਬਾਰਿਸ਼ ਤੇ ਨਹੀਂ ਸੁਖਨਾ ਹਜੇ ਤਿੰਨ ਘੰਟੇ ਬਾਅਦ ਲਾਈਟ ਆਈ ਜੇ।
ਅੱਛਾ।
ਹਾਂਜੀ ਚਲੋ ਮੈਨੂੰ ਨਾ ਅਰਜਨਟ। ਕੋਲ ਆ ਰਹੀ ਹੈ ਕੋਈ ਵੀ ਵਿੱਚ ਨਾ ਮੈਂ ਤੁਹਾਨੂੰ ਬਾਅਦ ਵਿੱਚ ਕਰਦੀ ਹਾਂ।
ਗਰਮੀਆਂ ਚ ਇਹੀ ਹੁੰਦਾ ਲਾਈਟ ਦਾ ਪੰਗਾ ਚਲੋ ਇੱਕ ਮਿੰਟ ਨਾ ਮੈਨੂੰ ਕਾਲ ਆ ਰਹੀ ਹੈ। ਓਕੇ
ਠੀਕ ਹੈ ਜੀ ਓਕੇ ਸਤਿ ਸ਼੍ਰੀ ਅਕਾਲ ਜੀ।